ਹੈਲੋ
ਹਾਂਜੀ ਦੱਸੋ
ਹਾਂਜੀ ਕਿੱਧਰ ਹੈਗੇ ਹੋ
ਮੈਂ ਮਾਰਕੀਟ ਆਇਆ ਹੋਇਆ ਸੀ ਮੈਂ ਜ ਜਮਨਾ ਨਗਰ ਜਾ ਰਿਹਾ ਸੀਗਾ ਦੱਸੋ ਕੀ ਕੰਮ ਹੈ ਜੀ
ਤਾਂ ਸੁਨੋ ਸਮਾਨ ਲੈ ਕੇ ਆਨਾ ਸੀ ਇੱਕ ਤੇ ਅਨਾ ਤੇਲ ਲੈ ਆਨਾ ਵੈਟ ਵਾਈਟਸ ਵਗੈਰਾ। ਹੋਰ ਪਨੀਰ ਲੈ ਆਨਾ ਟੈਕੋਸ ਬਨਾਵਾਂਗੇ ਹੁਨ
ਟੈਕੋਸ ਬਨਾਣਾ ਟੈਕੋਸ ਦਾ ਸਮਾਨ ਦੱਸੋ ਕੀ
ਸਮਾਨ ਤੇ ਹੈ ਵੈਸੇ ਸਭ ਕੁਛ ਹੈਗਾ ਏ। ਅ ਸੋਸ ਵਗੈਰਾ ਵੀ ਹੈਗੀ ਏ ਪਨੀਰ ਲੈ ਆਣਾ ਤੇ ਉਹ ਲੈ ਆਣਾ ਸ਼ਿਮਲਾ ਮਿਰਚ ਲੈ ਆਣਾ। ਬਾਕੀ ਤੇ ਸਭ ਕੁਛ ਹੈਗਾ।
ਤੁਸੀ ਮੈਨੂੰ ਫੇਰ ਰੈਸਪੀ ਦੱਸੋ? ਤੁਸੀਂ ਕਿਵੇ ਬਣਾ ਰਹੇ ਹੋ ਪਤਾ ਲੱਗੇ ਮੈਨ ਤੇ ਮੈਂ ਵੀ ਸਿੱਖ ਲਾਂਗਾ ਨਾ ਕਿਂਵੇ ਬਣਾਓਗੇ ਕੀ ਕੀ ਕਰੋਗੇ।
ਰੋਟੀ ਬਨੀ ਹੋਈ ਪਈਆਂ ਹੋਈਆਂ ਨੇ ਨਾ ਬੱਚੀਆਂ ਹੋਈਆਂ ਨੇ ਉਹ ਰੋਟੀ ਲੈ ਕ ਕੇ ਨਾ ਉਹਦੇ ਤੇ ਪੀਜ਼ਾ ਸੋਸ ਲਗਾਵਾਂਗੀ ਵਿੱਚ ਸਬਜ਼ ਸਬਜੀਆਂ ਸਾਰੀਆਂ ਪਾ ਦਾਂਗੀ ਮਿਕਸ ਕਰਕੇ ਉਹ ਪਿਆਜ ਟਮਾਟਰ ਪਨੀਰ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਤੇ ਮੋਜ਼ਰੇਲਾ ਚੀਜ਼ ਹੋ ਗਈ ਠੀਕ ਏ ਸਾਰਾ ਮਿਕਸ ਕਰਕੇ ਉਰੀਗੈਨੋ ਵਗੈਰਾ ਮਸਾਲੇ ਪਾ ਕੇ ਉਹ ਸਾਰਾ ਪੇਸਟ ਬਨਾ ਕੇ ਮਲਬ
ਅੱਛਾ ਜੀ।
ਉਹਨੂੰ ਸਾਰਾ ਰੋਟੀ ਇਚ ਪਾ ਕੇ ਤੇ ਉਹਨੂੰ ਏਅਰ ਫਰਾਈ ਚ ਉਹ ਕਰ ਲਾਂਗੇ ਗ੍ਰਿਲ ਜਿਵੇਂ ਹੁੰਦਾ ਨਾ ਮਤਲਬ
ਅੱਛਾ, ਅੱਛਾ ਕਿੰਨੇ ਟੈਮ ਇਚ ਲੋਗੇ ਦਸ ਪੰਦਰਾਂ ਮਿੰਟ ਲੋ ਪੰਦਰਾਂ ਵੀਹ ਮਿੰਟ ਦਾ ਟਾਈਮ ਲੱਗ
ਹਾਂ ਪੰਦਰਾਂ ਵੀਹ ਮਿੰਟ ਲੱਗ ਜਾਨਗੇ ਦੋ ਤਿੰਨ ਪੈ ਸਕਦੇ ਨਾ ਇੱਕ ਵਾਰੀ ਵਿਚ।
ਤੁਸੀਂ ਏਦਾਂ ਤੁਸੀਂ ਨਾ ਫਿਰ ਸਮਾਨ ਦੀ ਤਿਆਰੀ ਤੁਰੀ ਕਰ ਲਓ, ਮਨ ਲਗੇਗਾ ਅੱਧਾ ਘੰਟਾ ਜਰਾ ਆਨ ਇਚ ਮੈ ਜਰਾ ਅੱਗੇ ਜਾਣਾ ਸਮਾਨ ਹੋਰ ਲਿਆਉਂਗਾ ਜੋ ਰਹਿ ਗਿਆ ਇੱਕ ਸ਼ਿਮਲਾ ਮਿਰਚ ਲੈਣੀ ਹੋਏਗੀ ਬਟ
ਹਾਂ ਉਹ ਸਾਰਾ ਸਮਾਨ ਲੈ ਆਣਾ ਤੇ ਅਨਾਹਦ ਦਾ ਜੋ ਮੈਂ ਸਮਾਨ ਕਿਹਾ ਉਹ ਲੈ ਆਣਾ।
ਅਨਾਹਦ ਵਾਸਤੇ ਕੀ ਕੀ ਲੈ ਕੇ ਆਣਾ ਵੇ।
ਉਹ ਵੈਟ ਵਾਈਪਸ ਲੈ ਆਣਾ।
ਅੱਛਾ।
ਟੀਸ਼ੁਜ਼ ਲੈ ਆਣਾ ਡਾਇਪਰ ਵੀ ਖਤਮ ਹਾਂ ਡਾਇਪਰ ਵੀ ਖਤਮ ਹੋਏਦੇ ਨੇ, ਹਾਂਜੀ ਲੈ ਆਣਾ।
ਅੱਛਾ। ਠੀਕ ਏ, ਤੇ ਰਾਤੀ ਮੈਂ ਚੋਕੋ ਔ ਵੀ, ਖਵਾ ਦੇਣਾ ਬਣਾ ਕੇ ਫਿਰ
ਅੱਛਾ ਜੀ ਉਹਦੇ ਵਸਤੇ ਵੀ ਫਿਰ ਸਮਾਨ ਚਾਹੀਦਾ, ਉਹ ਵੀ ਲੈਂਦੇ ਹੋਣਾ ਯਾਦ ਦਿਲਾਤਾ ਤੁਸੀਂ। ਹਾਂਜੀ ਓਰੀਓ ਬਿਸਕਿਟਸ ਲੈਉਣਾ, ਦੋ ਤਿੰਨ ਪੈਕਟ ਤੇ ਡੈਰੀ ਮਿਲਕ ਚੋਕਲੇਟ ਲੈ ਆਣਾ, ਹਾਂਜੀ ਬੇਟਾ। ਤੇ ਨਾਲ ਕੀ ਚਾਹੀਦਾ ਅਰਸ਼ੀਜ਼ ਦਾ ਪੈਕੇਟ
ਅਰਸੀਜ ਦਾ ਪੈਕੇਟ ਅੱਛਾ ਉਹ ਛੋਟੇ ਵਾਲਾ ਪੈਕੇਟਸ ਦਸ ਦਸ ਵਾਲੇ ਲੈ ਕੇ ਆਵਾਂਗੇ ਨਾ।
ਹਾਂਜੀ, ਹਾਂਜੀ। ਪਾਓਚ ਲੈ ਆਣਾ ਕੋਈ ਅੱਛਾ
ਅਛਾ ਬੱਚਾ ਰੋ ਰਿਹਾ, ਏ ਵੇ ਇਨੂੰ ਤੁਸੀ ਜਰਾ ਸੁਆ ਦੋ ਨਾਲ ਥੋੜਾ ਥੋੜਾ।
ਹਾਂਜੀ, ਹਾਂਜੀ। ਪਿਆਨਾ ਬਸ, ਹਾਂ ਇਕ ਮਿਨਿਟ
ਅੱਛਾ ਤੇ ਅਸੀ ਸਿਰਫ ਹੋ ਗਿਆ, ਅੱਛਾ ਮੈਂ ਨਾ ਅੱਗੇ ਜਾਣਾ ਜਮਨਾ ਨਗਰ ਤੱਕ ਹੋ ਕੇ ਆਣਾ। ਮੈਨੂੰ ਨਾ ਇੱਕ ਹਾਂਜੀ ਗੁਰਦੁਆਰੇ ਤਕ ਹੋ ਆਇਆ ਸੀ, ਤੇ ਰਸਤੇ ਚ ਮੈਨੂੰ ਉਹ ਮਿਲ ਗਏ ਸੀ ਯਾਰ ਦੋਸਤ ਤੇ ਉਹਨਾਂ ਨੇ ਨਾ ਕੱਲ ਇੱਕ ਐਗਜਾਮ ਪਰਸੋਂ ਕਰਾਇਆ ਸੀ ਕੰਡਕਟਰ ਤੇ ਉਹ ਐਗਜ਼ਾਮ ਬਾਰੇ ਗਲਬਾਤ ਕਰਨ ਲੱਗ ਗਏ ਸੀ, ਤੇ ਬਾਹਰ ਖੜਾ ਸੀ ਮੈਂ ਤੇ ਉਦੋਂ ਮੈਂ ਗੱਲਬਾਤ ਕਰ ਰਹੇ ਸੀ, ਤੇ ਮੈਨੂੰ ਬਾਹਰ ਸਾਡੂਸਾਹਿਬ ਮਿਲ ਗਏ ਉਹ ਕਹਿ ਰਹੇ ਘਰ ਆਓ ਘਰ ਆਓ ਮੈਂ ਕਿ ਮੈਂ ਇਹਨਾਂ ਨਾਲ ਗੱਲਬਾਤ ਕਰ ਰਿਹਾ ਵਾਂ ਤੇ ਗੱਲਬਾਤ ਕਰਕੇ ਨਾ, ਫ੍ਰੀ ਹੋਕੇ ਫਿਰ ਮੈਂ ਗੁਰਦੁਆਰਾ ਸਾਹਿਬ ਹੋ। ਕੇ ਆਵਾਂਗਾ ਫਿਰ ਤੁਹਾਨੂੰ ਮਿਲਾਂਗਾ ਆ ਕੇ, ਤੇ ਫਿਰ ਊਨਾ ਟਾਈਮ ਲੱਗ ਗਿਆ ਮੈਨੂੰ ਹਾਂ, ਹਾਂ ਉੱਧਰ ਵੀ ਉਧਰ ਹੋ ਆਇਆ ਸੀ ਨਾ ਫਿਰ ਮੈਂ ਮੈਂ ਗੁਰਦੁਆਰਾ ਸਾਹਿਬ ਗਿਆ ਸੀ, ਤੇ ਉਸ ਸਮਯ ਮੈਂ ਪੈਦਲ ਗਿਆ ਸੀ ਨਾ, ਹੁਣ ਤੇ ਮੈਂ ਐਕਟਿਵਾ ਲੈ ਕੇ ਆਇਆ ਵਾਂ
ਹਾਂਜੀ।
ਤੇ ਫੇਰ ਉਹਦ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਇਗਜ਼ਾਮ ਨੇ ਜਿਹੜ ਚੈੱਕ ਕਰ ਦੋ ਤੇ ਫਸਟ ਸੈਕਿੰਡ ਥਰਡ ਕਢਨਾ ਉਨ੍ਹਾਂ ਚੋਂ, ਤੇ ਉਨ੍ਹਾਂਨੂੰ ਪ੍ਰਾਈਜ਼ ਡਿਸਟਬਊਟ ਕਲ ਨਾ ਔ ਦੇ ਬਾਰੇ ਗੱਲਬਾਤ ਹੋ ਰਹੀ ਸੀ, ਉਥੇ ਟਾਈਮ ਲੱਗ ਗਿਆ ਬੜਾ ਫਿਰ ਮੇਰਾ, ਤੇ ਇੱਕ ਨਾ ਪ੍ਰੋਗਰਾਮ ਕਰਦੇ ਬ ਨਹੀਂ ਆ, ਤੇਰਾਂਹ ਤਰੀਕ ਨੂੰ
ਅੱਛਾ
ਆਣਾ ਤੇ ਇੱਧਰ ਹੀ ਏ ਪੱਟਰੀ ਮੁੱਹਲੇ, ਤੁਸੀਂ ਵੀ ਅਗਰ ਹੋ ਤੇਆਰ ਟਾਈਮ ਨਾਲ ਤੇ ਤੁਸੀਂ ਵੀ ਚੱਕਰ ਲਾ ਲੈਣਾ
ਹਾਂਜੀ ਦੇਖਾਂਗੀ ਐ, ਐ ਇਹਦੇ ਉੱਤੇ ਵੇ ਐ ਟਾਈਮ ਨਾਲ ਕਰੇਗੀ ਤਿਆਰ ਆਂਣ ਤੇ, ਚਲੇ ਜਾਂਗੇ ਫਿਰ
ਤੇਰਾਹ ਨੂੰ ਸ਼ਾਮੀ ਜਾਵੇ ਤੇ ਦਰਬਾਰ ਸਾਹਿਬ ਤੋਂ ਆਏ ਨੇ ਰਾਂਗੀ ਸਾਹਿਬਾਨ, ਤੇ ਗ੍ਰੰਥੀ ਸਿੰਘ ਸਾਹਿਬ ਵੀ ਆ ਰਹੇ ਨੇ
ਅੱਛਾ ਅੱਛਾ
ਬਸ ਉਹ ਗੱਲ ਕਰਦੇ ਟਾਈਮ ਲੱਗ ਗਿਆ, ਫੇਰ ਮਾਸੀ ਜੀ ਘਰੇ, ਮਾਸੀ ਜੀ ਘਾਰ ਜਾਣਾ ਪੈ ਗਿਆ ਫਿਰ ਉਥੇ ਬੈਠੇ ਸੀ, ਤੇ ਤੁਹਾਡੇ ਭੈਣ ਜੀ ਵੀ ਉੱਥੇ ਮੈਨੂੰ ਮਿਲੇ ਸੀਗੇ ਤੇ ਉੱਥੇ ਹਾਂ ਬਹਿ ਕੇ ਹਾਂਜੀ ਸਭ ਵਧੀਆ ਸੀ ਓ ਤੇ, ਮਤਲਬ ਅੱਧਾ -ਘੰਟਾ ਗੱਲ ਬਾਤ ਹੋ ਰਈ ਸੀਗੀ ਓਥੇ। ਤੇ ਮਤਲਬ ਓਨਾਂ ਨੇ ਫੇਰ ਬੇਲਪੁਰੀ ਬਣਾ ਕੇ ਖਵਾਈ ਸੀ, ਮੈਂ ਪੁੱਛਿਆ ਸੀ ਕਿਵੇਂ ਬਣੀ ਏ। ਤੇ ਓ, ਓਨਾਂ ਨੂੰ ਦੱਸੇਆ ਸੀ ਓ ਨਾ ਜੇੜੀ ਫਲੀਆਂ ਹੁੰਦੀ ਨੇ ਫਲੀਆਂ ਜੇੜੀ ਓ ਮਿਲਦੀ ਨੇ ਬਜ਼ਾਰੋਂ ਤੇ--ਹਾਂ ਫਲੀਆਂ ਜੇਆ ਤੇ ਓ ਫੁੱਲੀਆਂ ਸੀ ਵਿੱਚੇ ਈ ਟਮਾਟਰ ਪਿਆਜ ਪਾ ਕੇ ਕੱਟ ਕੇ ਨਿੰਬੂ ਪਾ ਕੇ ਪਾ ਕੇ ਲਿਆਏ ਸੀ ਤੇ ਮੈਂ ਤੇ ਠੀਕ ਲੱਗੀ, ਉਸ ਤੋ ਬਾਅਦ ਮਾਸੀ ਜੀ ਸੇ ਦੁਬਾਰਾ ਬਣਾਏ ਓਨਾਂ ਨੇ, ਤੇ ਓ ਵੀ ਸਵਾਦ ਤੁਸੀ ਮੀਰਚਾ ਜਾਦਾ ਪਾਤੀਆਂ ਤੇ ਮੈਂ ਤੁਸੀਂ ਸਾਸੂ ਮਾ ਤੋ ਜ਼ਾਦਾ ਮਿਰਚਾਂ ਪਾਈਆਂ ਨੇ, ਹਹ ਹੱਸਣ ਲੱਗ ਗਏ ਸਾਰੇ ਮੈਂ
ਕੇਂਦੇ ਹੋਣੇ ਆ ਨਾ
ਹਾਂ, ਓ ਲਾਲ -ਲਾਲ ਦਿਖ ਰਈ ਸੀ, ਮੈਨੂੰ ਲਾਲ -ਲਾਲ ਮੈਂ ਕਿ ਮੇਰੀ ਚਿੱਟੀ- ਚਿੱਟੀ, ਏ ਲਾਲ-ਲਾਲ ਹੋਈ ਪਈਆਂ ਨੇ, ਤੇ
ਨਈ ਆਂਦਾ ਨਾ ਥੋੜ੍ਹੀ ਬਣਾਣੇ ਜਾਦਾ ਪੈ ਗਈ ਹੋਣੀ ਮਾਰਚ, ਪੇਲੇ ਇਕੱਠੀ ਬਣਾਈ ਹੋਣੀ ਨਾ ਫੇਰ, ਹਾ
ਤੇ ਬਸ ਐਵੇਂ ਈ ਫਿਰਥੇ ਲੱਗੇ ਗੇਆ ਟਾਏਮ ਹੁਣੇ ਓਥੋ ਮੈ ਫਰੀ ਹੋ ਕੇ ਨਿਕਲਿਆ ਸੀ, ਫਿਰ ਹੁਣ ਮੈਂ ਕੇਆ ਤੁਆਨੂੰ ਦੱਸਣ ਦਾ ਯਾਦ ਨੀ ਰੇਆ, ਮੈਂ ਫੇਰ ਪਨੀਰ ਲੈ ਕੇ ਘਰ ਆਣਾ ਸੀ।
ਫਰੀ ਨਈ ਹੋਏ ਅਜੇ ਤੱਕ ਮੈਂ ਕੇਆ? ਫੋਨ ਕਰਕੇ ਪੁੱਛਾਂ ਜਰਾ
ਬਸ ਮੈਂ ਫਿਰ ਓਧਰੋ ਈ ਨਿਕਲ, ਨਿਕਲ ਆਇਆ ਮੈਂਗਾ ਫੋਨ ਕਰਕੇ ਦੱਸ ਦਵਾਂ ਕਿ ਮੈਂ ਲੇਟ ਆਵਾਂਗਾ ਤੇ ਮਨ ਜਾ ਰਹੇ ਸੀ ਓ ਫਰੈਂਡ, ਹਾਂ -ਹਾਂ ਥੱਲੋਂ ਚੁੱਪ- ਚਾਪ ਮੈਂ ਨਿਕਲ ਗਿਆ ਓ ਮੈਂ ਕੇਆ ਫਿਰ ਵਾਈਫ ਤੰਗ ਕਰਦੀ ਆ, ਫਿਰ ਕੇਂਦੀ ਆ, ਕਿਓ ਉੱਪਰ ਨਹੀਂ ਆਏ ਓ ਇਨਕੋਆਰੀ ਸਟੇਸ਼ਨ ਨਿਕਲ ਆਏ ਸੀ ਫਿਰ
ਅੱਛਾ
ਤੇ ਅੱਛਾ ਓ ਮੈਂ ਕੀ ਕੈਣਾ ਸੀ ਹੋਰ ਅਹ ਹਾਂ ਇੱਕ ਮੈਂ ਉਹ ਜਾ ਰਿਹਾ ਯਮਨਾ ਨਗਰ, ਵਾਪਸੀ ਮੈਂ ਲੇਟ ਹੋਵਾਂਗਾ, ਤਦ ਤੱਕ ਮੈਨੂੰ ਦੱਸ ਦੋਗੇ ਕੁ ਕੁੱਛ ਲੈਣਾ ਰਸਤੇ ਚੋਂ ਵੀ ਦੱਸ ਦੋ
ਬਸ ਓ ਈ ਲੈਣਾ ਸਮਾਨ ਤੇ ਮੇਨ ਓ ਈ ਸਭ ਕੁਛ ਲੈਣਾ।
ਓ ਫਰੈਂਡ ਕੈ ਰਏ ਸੀ ਸੇਖਪੂਰੀ ਖਾਣ ਜਾਣਾ, ਮੈਂ ਸੇਖਪੂਰੀ ਖਾਂਲਾ ਜਾ ਕੇ?
ਖਾ ਲੈਣਾ, ਮੇਰੇ ਵਾਸਤੇ ਵੀ ਲੈ ਆਣਾ ਫੇਰ।
ਹਾਂ ਤੁਹਾਡੇ ਵਾਸਤੇ ਬੇਲਪੁਰ ਤੁਹਾਨੂੰ ਪੰਸਦ ਏ, ਬੇਲਪੁਰੀ ਲੈ ਆਵਾ ਤਾਡੇ ਵਾਸਤੇ।
ਹਾਂਜੀ, ਲੈ ਆਨਾ ਫਿਰ।
ਹਾਂ ਬੇਲਪੁਰੀ ਲਵਾਂਗੇ ਸੇਵਪੁਰ ਸੇਵਪੂਰੀ ਨਾ ਕਰ ਆਣ ਤਕ ਨਾ ਬ ਦੋਂ ਜਾਂਦੀ ਏ ਮਤਲਬ ਉਹ। ਸੌਗੀ ਹੋ ਜਾਂਦੀ ਹੈ ਫਿਰਰ ਉਹ ਟੇਸਟੀ ਨਈ ਲਗਦੀ ਜਿਵੇਂ ਉਹ ਨਾ ਕਦੇ ਜਲੇਬੀ ਲੈ ਕੇ ਆਓ।
ਹਮ ਮੰਮੀ ਜੀ ਵਾਸਤੇ ਵੀ ਲੈ ਆਣਾ ਮੰਮੀ ਜੀ ਵਾਸਤੇ ਉਹ ਲੈਣਾ ਕੁਛ।
ਹਾ ਠੀਕ ਹੈ ਉਹ ਮੈਂ ਲਿਖਣਾ ਕੁ ਸਮਾਨ ਅੰਦਰ ਤੇ ਹੋ ਜਾਵਾਂਗੇ ਤੁਹਾਡੇ ਅਸਤੇ। ਤੇ ਬਾਕੀ ਵਾਪਸ ਆਉਂਦੇ ਮੈਂ ਦੇਖਦਾ ਅਗਰ ਕੁਛ ਆਪਣਾ ਉਹ। ਚੁੱਕੋ ਲਾਵਾ ਮਿਲਦੀ ਹੈ ਤੇ ਉਹ ਖਾ ਲਾਂਗੇ ਤੇ ਫਿਰ ਕਰ ਬਣਾ ਲੈਣਾ ਤੁਸੀਂ।
ਨਹੀਂ ਘਰ ਬਣਾ ਲਾਂਗੇ ਨਾ ਘਰ ਜ਼ਿਆਦਾ ਅੱਛੇ ਬਣ ਜਾਏ।
ਵਿੱਚ ਹੀ ਮਿਲਦੀ ਹੈ ਕਹਿੰਦੇ ਮੈਂਬਰੀ ਤੋਂ ਮੈਕਸਰ ਲਿਆਵਾਂਗਾ।
ਬਟ ਉਹ ਫੇਰ ਘਰ ਆਉਂਦੇ ਆਉਂਦੇ ਉਹ ਪਿੰਗਲ ਜਾਏਗੀ ਨਾ ਸਾਰੀ ਫਾਇਦਾ ਨੀ ਹੋਇਗਾ।
ਹੂੰ, ਐ ਵੀ ਹੈਗਾ ਵੇ। ਤੇ ਅੱਛਾ ਤੁਸੀਂ ਮੈਨੂੰ ਮੈਂ ਰਿਮਾਇਂਡਰ ਮੈਂ ਭੁੱਲ ਗਿਆ ਏਕ ਕਿ ਤੁਸੀਂ ਕੈ ਰੇ ਸੀ ਓ ਲੈਣਾ ਕਿ ਨਾਮ ਏ ਅਪਨਾ ਅ, ਚੋਕੋ ਲਾਵਾ ਅਸਤੇ ਓਰਿਓ ਬਿਸਕੁਟ ਸੀ ਏਕ ਤੇ ਤੇ ਹੋਰ ਕੀ ਸੀ ਮੈਨੂੰ ਏਕ ਵਾਰ ਵਟਸਐਪ ਕਰ ਦੇਨਾ।
ਲੀਆਣੇ ਨੇ ਡ ਡੈਰੀ ਮਿਲਕ ਲਿਆਣੀ ਏ ਚੋਕਲੇਟਸ ਤੇ ਹਰਸ਼ੀਜ਼ ਦੇ ਪਾਊਚ ਲਿਆਣੇ ਨੇ, ਬਾਕੀ ਡਰਾਏ ਫਰੂਟਸ ਵਗੈਰਾ ਹੈਗਾ ਵਿੱਚ ਪਾ ਸਕਨੇ ਆ ਅਗਰ ਪਾਣਾ ਏ ਤੇ ਅਪਨੇ ਉਪ ਰ ਡਿਪੈਂਡ ਕਰਦੈ ਓ, ਬਾਕੀ ਐਹੀ ਚੀਜ਼ਾਂ ਨੇ ਹੋਰ ਓ ਲੈ ਆਣਾ ਯਾਦ ਨਾਲ ਕੈਪਸੀਕਮ ਲੈ ਆਣਾ, ਮਨ - ਸ਼ਿਮਲਾ ਮਰਚ
ਪਿਆਜ਼ ਹੈ ਤੇ ਪਿਆਜ਼ ਕੱਟ ਲੋ, ਮੈਂ ਪਿਆਜ਼ ਵੀ ਖਤਮ ਸੀ, ਮੈਂ ਲਿਆਇਆ ਸੀ ਦੁਪੈਰੇ?
ਸ਼ਾਇਦ ਡੈਡੀ ਜੀ ਨੇ ਲਿੱਤੇ ਸੀ ਸਵੇਰੇ, ਪਤਾ ਨੀ ਹੁਨ ਧਿਆਨ ਨੀ ਐ। ਲੀਤੇ ਹੋਣੇ ਨੇ ਸ਼ੈਦ। ਤੁਸੀਂ ਹੁਨ ਮੇਨ ਐ ਚੀਜ਼ਾਂ ਲੈ ਆਨਾ, ਤੇ ਹਾਂ ਮੈਗੀ ਮਸਾਲਾ ਵੀ ਲੈ ਆਨਾ।
ਮੈਗੀ ਮਸਾਲਾ ਲੈ ਕੇ ਆਣਾ ਵੇ, ਅਛਾ। ਮੇਨ ਚੀਜ਼ਾਂ ਯਾਦ ਰੱਖਣਾ ਵੀ ਬੜੀ ਮੁਸ਼ਕਿਲ ਹੁੰਦੀਆਂ ਨੇ। ਚਲੋ ਮੈਂ ਰਿਮਾਇਡ, ਯਾਦ ਰੱਖ ਲਵਾਂਗਾ ਜਿਵੇਂ
ਏਕ ਵਾਰ ਦੁਬਾਰਾ ਦੱਸ ਦੋ ਮੈਂ ਕੀ- ਕੀ ਦੱਸਿਐ, ਏਕ ਵਾਰ ਯਾਦ ਹੋ
ਤੁਸੀਂ ਮੈਨੂੰ ਦੱਸਿਐ ਪੈਲੇ ਤੁਸੀਂ ਕਿਆ ਸੀ ਮੇਰੇ ਅਸੇ ਏਕ ਚੋਕੋ ਲਾਵਾ ਲੈ ਕੇ ਆਣੀ ਏ। ਤੁਸੀਂ ਫੇਰ ਕਿਆ ਸੀ ਕਿ ਮੇਰੇ ਅਸਤੇ, ਹਾਂਹਾਂ- ਹਾਂ ਨਈ ਤੁਸੀਂ ਕਿਆ ਸੀ ਓ ਪੈਲੇ ਅਨਾਹਤ ਅਸੇ ਲੈ ਕੇ ਆਨੇ ਨੇ, ਓ ਡ ਓ ਡਾਈਪਰਸ ਲੈ ਕੇ ਆਣੇ ਨੇ, ਤੇ ਹੋਰ ਤੁਸੀਂ ਕਿਆ ਸੀ ਤੇ ਓ ਕੀ ਨਾਮ ਏ ਅ ਓ, ਓ ਕਿ ਹੁੰਦੈ ਵਾਈਪਸ, ਵਾਇਪਸ ਲੈ ਕੇ ਆਣੇ ਨੇ। ਤੇ ਹੋਰ ਓ ਲੈ ਕੇ ਆਣੇ ਨੇ ਤੇ ਫੇਰ ਅਪਣਾ ਓ ਚੋ ਚੋਕੋ ਲਾਵਾ ਦਾ ਸਮਾਨ ਲਿਖਵਾਇਆ ਸੀ ਤੁਸੀ ਏਕ ਤੇ ਅ ਓ ਬਿਸਕੁਟ ਕੇੜੇ, ਓਰੀਓ ਬਿਸਕੁਟ ਹੈਗੇ ਸੀ ਤੇ ਹੈਰਸ਼ੀ ਸਿਰਪ ਹੋ ਗਿਆ, ਤੇ ਡੇਅਰੀ ਮਿਲਕ ਦੀ ਚੋਕਲੇਟ ਦੋ ਹੋ ਗੀਆਂ- ਵੱਡੀ ਵਾਲੀ, ਤੇ ਉਸ ਤੋਂ ਬਾਅਦ ਜੇ ਹੁਣ ਅਸੀਂ ਅ ਬਣਾਣਾ ਵੇ ਅਸਤੇ ਸਵੇਰੇ ਚੀਜ਼ ਲੈ ਕੇ ਆਣਾ ਵੇ। ਓ ਅਛਾ ਮੋਜ਼ਰੇਲਾ ਚੀਜ਼ ਹੈਗਾ ਵੇ ਲਿਆਨੈ?
ਮੋਜਰੇਲਾ ਚੀਜ਼ ਤੇ ਹੈਗਾ ਏ
ਅੱਛਾ ਦੂਸਰਾ ਚੀਜ਼ ਲੈ ਕੇ ਆਣਾ ਏਕ, ਤੇ ਏਕ ਸਿੰਪਲ ਚੀਜ਼ ਲੈ ਕੇ ਆਨੈ ਤੇ ਹੋਰ ਓ ਅਪਨੇ ਕੋਲ ਹੈਗੇ ਨੇ ਓ ਅਪਨਾ, ਸੀਜ਼ਨਿੰਗਸ ਹੈਗੇ ਨੇ?
ਹਾਂਜੀ!
ਸੀਜ਼ਨਿੰਗਸ ਹੈਗੀਆਂ ਨੇ?
ਸੀਜ਼ਨਿੰਗਸ ਵੀ ਲਿਆਣੀਆਂ ਨੇ ਹਾਂਜੀ, ਯਾਦ ਦਿਲਾ ਤਾਂ ਲੈ ਆਣਾ।
ਸੀਜ਼ਨਿੰਗ ਨੂੰ ਮੈਂ ਲੈ ਕੇ ਆਨਾ ਏਕ ਤੇ। ਤੇ ਹੋ ਗਿਆ ਸੀਜ਼ਨਿੰਗਸ ਹੋਗੀਆਂ ਅ ਤੇ ਅੱਛਾ ਹਾਂ ਫੇਰ ਓ ਪਨੀਰ ਹੈਗਾ ਵੇ, ਪਨੀਰ ਲੈ। ਅੱਛਾ ਪਨੀਰ ਲੈਣਾ ਵੇ ਦੂਸਰੇ ਅਲਾ ਸਿੰਪਲ।
ਹਾਂਜੀ ਪਨੀਰ ਲਿਆਣਾ ਏ ਤੇ ਕੈਪ - ਸ਼ਿਮਲਾ ਮਿਰਚ ਲਿਆਣੀ ਏ ਬਸ।
ਸ਼ੀਮਾ ਮਿਰਚ, ਸ਼ਿਮਲਾ ਮਿਰਚ ਲੇ ਕੇ ਆਨੀ ਏ।
ਹਾਂਜੀ।
ਅੱਛਾ ਠੀਕ ਏ, ਸਾਰਾ ਸਮਾਨ ਲੈ ਆਂਗਾ ਤੇ ਹੂੰ, ਹੋਰ ਕੁਛ ਹੈ ਤੇ ਦੱਸੋ ਯਾਦ ਹੈ ਤੇ?
ਬਸ ਹੋਰ ਤੇ ਨੀ ਐਹੀ ਚੀਜ਼ ਏ, ਤੁਸੀਂ ਐਈ ਲੈ ਆਣਾ ਯਾਦ ਨਾਲ ਬਸ ਕੁਸ਼ ਰੈ ਨਾ ਜਾਏ। ਅਗਰ ਫੇਰ ਵੀ ਤੁਆਨੂੰ ਲੱਗਦਾ ਏ ਤੇ ਕੌਲ ਕਰ ਲੈਣਾ ਦੁਬਾਰਾ।
ਅੱਛਾ, ਓ ਅਨਾਹਤ ਅਸਤੇ ਓ ਕੁਛ ਓਨੇ ਟੋਏ ਲੈਨੇ ਐ? ਮੈ ਐਦਰ ਵਿਸ਼ਾਲ ਜਾਵਾਂ ਟੋਇਜ ਲਿਆਵਾਂ, ਫਿਰ ਕੋਈ
ਲੈ ਆਨਾ ਅਗਰ ਕੁਛ ਉਦੇ ਮਤਲਬ ਦਾ ਮਿਲਦਾ ਤੁਹਾਨੂੰ ਲੈ ਆਨਾ ਕੁਛ।
ਹਾਂ ਓ ਜੇੜੇ ਟੋਏ ਹੂੰਦੇ ਨਾ ਓ ਕਦੋਂ ਕਹਿੰਦੀ ਪਲੇ ਜਿਮ ਚਾਈਦਾ ਏ ਤੁਸੀਂ ਕਹਿ ਰੇ ਸੀ 'ਤੇ ਪਲੇ ਜਿਮ ਦੇ ਦੋ ਲਾਕੇ ਨਾ।
ਤੁਹਾਨੂੰ ਦਿਖਾਦਾਗਾ ਇੱਕ ਵਾਰੀ, ਤੇ ਓ ਜੇਰਾ ਓ ਓ ਨਿੱਪਲ ਹੁੰਦੇ ਜੇੜਾ ਆਪਨਾ ਓ ਮਤਲਬ, ਕੀ ਕੈ ਦੇ ਉਨੂੰ ਬੇਬੀ ਐਕਸਲ ਦਾ ਮਤਲਬ ਵੋ।
ਨਈ-ਨਈ ਓ ਵਧੀਆ ਨੀ ਹੁੰਦੇ ਬੱਚਿਆਂ ਵਾਸਤੇ, ਨਈ-ਨਈ ਓ ਖ਼ਰਾਬ ਕਰਦੇ ਨੇ ਬੱਚਿਆਂ ਨੂੰ।
ਅੱਛਾ ਟੀਚਿੰਗ ਨਰਸ ਮੈਂ ਕੈ ਕੰਮ ਆ ਜਾਂਦੇ ਨੇ।
ਨਈ ਓ ਉਨ ਓ ਖ਼ਰਾਬ ਕਰਦਾ ਨਾ, ਦੂਸਰੇ ਟੋਇਜ਼ ਚੀਟਿੰਗ ਵਾਸਤੇ, ਸੀਲਿਕੋਨ ਦੇ
ਅੱਛਾ ਇੱਕ ਹੁੰਦੀ ਮੈਨੂੰ ਓ ਸਾਈ ਕੀ ਹੁੰਦਾ ਮੈਂ ਓ ਅਪਨੀ ਸ਼ਰਟ ਓ ਹੋਰ ਦੇ ਗਿਆ ਸਨ ਤੁਸੀਂ ਕਮੀਜ਼ ਲੈਕੇ ਆਇਆ ਇੱਕ ਛੋਟੀ। ਆ ਥੀ ਥਰਟੀ ਸਿਕਸ ਐਮ ਐਮ ਏ ਐ ਨਾ ਦੱਸਿਆ ਕਿ ਅ ਸਾਈਜ਼ ਕੇ ਅੰਦਰ ਜ਼ੀਰੋ ਟੂ
ਫੋਟੀ ਫੋਰ, ਫੋਟੀ ਫੋਰ ਲਿਆਏ ਸੀ ਪਿਛਲੀ ਵਾਰ 'ਤੇ ਅਸੀਂ।
ਜ਼ੀਰੋ ਟੂ ਸਿਕਸ ਏ ਸ਼ਾਇਦ ਹਨਾ?
ਹਾਂਜੀ ਜ਼ੀਰੋ ਟੂ ਸਿਕਸਜ ਦੇਖ ਲੈਨਾ ਕੋਈ ਅੱਛਾ ਜੇਆ ਮਿਲ ਜੇ ਪੂਰੀ ਸਲੀਵਜ ਦੇਖਨਾ ਰਾਤੀ ਪਾਣ ਵਾਸ ਫੇਰ ਚਾਈਦਾ ਹੁੰਦਾ ਨਾ।
ਹਾਂ ਨਾਈਟ ਅਸੀਂ
ਹਾਂਜੀ ਨਾਈਟ ਵਾਸਤੇ ਚਾਈਦਾ, ਮੱਛਰ ਵੀ ਹੁੰਦੇ 'ਤੇ ਏ ਸੀ ਵੀ ਚੱਲਦਾ ਹੁੰਦਾ 'ਤੇ ਪੂਰੀ ਬਾਵਾਂ ਆਲਾ ਚਾਈਦਾ।
ਚੇਪ ਨੀ ਉਈ ਖਤਮ ਹੋਈ ਨਾ, ਕੋਈ ਨੀ ਖਤਮ ਹੋਈ
ਹਾਂਜੀ ਸਟ੍ਰੋਗ ਵਾਲੀ ਨਾ ਲੈ ਆਣਾ ਬੜੀ ਅਲੱਗ ਤੀ ਜਿਆਦਾ ਸਟ੍ਰੋਗ ਨਾ ਲੈ ਆਣਾ। ਤੇਜ਼ ਵਾਲੀ ਨਾ ਲਿਆਣਾ ਜਿਆਦਾ ਜੀ ਦੀ ਸਮੈਲ ਜਾਦਾ ਤੇਜ਼ ਨਾ।
ਹੂੰ ਚਲੋ ਠੀਕ ਐ ਮੈਂ ਕੋਈ ਦੇਖ ਲੈਨਾ ਉਥੇ। ਹਾਂਜੀ ਚਲੋ ਠੀਕ ਏ ਫੇਰ ਮੈਂ ਤੁਹਾਨੂੰ ਫ਼ੋਨ ਕਰਨਾ ਦੁਬਾਰਾ। ਜਦੋਂ ਲੋੜ ਪੇ ਇਕ ਦਿਨ, ਠੀਕ-ਠੀਕ ਓਕੇ ਜੀ।
ਓਕੇ।
ਹਾਂਜੀ।